ਸਤਿ ਸ਼੍ਰੀ ਅਕਾਲ ਚਾਲ ਵ ਵ ਤੁਸੀ ਸੁ ਬਸ ਮੈਂ ਵਧੀਆ ਹੋਰ ਕੀ ਕਰਦੇ ਪਾਈ ਸੀ
ਕੁਛ ਨੀ ਬਸ ਇਸੀਂ ਬੈਠੇ ਸੁੱਤੀ ਸਵੇਰ ਦੇ ਕੋਈ ਕੰਮ ਨੀ ਬੈਠੀ ਰਹਿੰਦੀ ਹ ਸਾਰਾ ਦਿਨ ਵੇਲੇ ਹੋਰ
ਨ ਕੁ ਜਾਇਆ ਕਰੋ ਨਾ ਪਾਰਕ ਜਾਇਆ ਕਰ ਕਰੋ ਐਕਸਰਸਾਈਜ਼ ਵਗੈਰਾ ਕਰੇ
ਇਹੀ ਤਾਂ ਮੇਰੀ ਦਿੱਕਤ ਹੈ ਹੁਣੀ ਥੋੜ੍ਹੀ ਦੇਰ ਪਹਿਲਾਂ ਹੀ ਨਾ ਮੇਰੇ ਬੇਟੇ ਨਾਲ ਇਸ ਤੇ ਬਹਿਸ ਹੋਈ ਹੈ ਮੈਨੂੰ ਕਹਿੰਦਾ ਸਾਰਾ ਦਿਨ ਬੈਠੇ ਰਹਿੰਦੇ ਹੋ ਫੋਨ ਦੇਖਦੇ ਰਹਿੰਦੇ ਹੋ ਵੀ ਉੱਠ ਕੇ ਕੁਛ ਵੋਕ ਕਰ ਲਓ ਮਿੱਠਾ ਖਾਈ ਜਾਂਦੇ ਹੋ ਬੋਲ ਰਿਹਾ ਸੀ ਉਹ ਵੀ ਬਟ ਮੈਂ ਤੂੰ ਉੱਠਿਆ ਹੀ ਨਹੀਂੀ ਜਾਂਦਾ ਬੜੇ
ਕੀ ਉਹ ਕੀ ਹੁੰਦਾ ਪਰ ਰਾਤ ਨੂੰ ਟਾਈਮ ਨਾਲ ਸੋਈਏ ਸਵੇਰੇ ਫਿਰ ਤਾਂ ਹੀ ਸਾਡੇ ਕੋਲ ਕੋਲ ਟਾਈਮ ਨਾਲ ਉੱਠਿਆ ਜਾਂਦਾ ਹੈ ਆ ਰਾਤੀ ਇੰਨੀ ਦੇਰ ਦੇਰ ਤੱਕ ਫੋਨ
ਯਾਰ ਫੋਨ ਨੇ ਸਾਰੀ ਗੜਬੜ ਕਰ ਰੱਖੀ ਹੈ ਤੁਹਾਨੂੰ ਸੱਚ ਦੱਸਾਂ ਮੈਂ ਫੋਨ ਹੀ ਨਹੀਂੀ ਛੱਡ ਪਾਉਂਦੀ ਵੈਸੇ ਵੀ ਜਿਵੇਂ ਰੋਟੀ ਵੀ ਖਾਣਾ ਪੀਣਾ ਵੀ ਲੇਟ ਹੋ ਜਾਂਦਾ ਕਈ ਵਾਰੀ ਸ਼ਾਮ ਦੇ ਕੰਮ ਨੀ ਜਲਦੀ ਹੁੰਦੇ ਤੇ ਬਸ ਉਸ ਅੱਛਾ ਮੈਨੂੰ ਬੜੀ ਦਿੱਕਤ ਆਈ ਹੋਈ ਆ
ਪਤਾ ਕੀ ਹੁੰਦਾ ਬੰਦੇ ਨੂੰ ਆਪਦਾ ਇੱਕ ਰੂਟੀਨ ਬਣਾਉਣਾ ਚਾਹੀਦਾ ਕਿ ਇਸ ਟਾਈਮ ਚ ਮੈਂ ਇਹ ਕੰਮ ਕਰਨਾ ਇਸ ਟਾਇਮ ਸਿਰ ਐਡ ਔਨ ਕਰਨਾ ਰੂਟੀਨ ਬਣੀ ਨਹੀਂ ਹੁੰਦਾ ਇਹ ਨਾ ਤੋਂ ਸਾਨੂੰ ਵੀ ਹੁੰਦਾ ਕਿ ਨਹੀਂ ਇਸ ਟਾਈਮ ਚ ਆਪਾਂ ਆਪਾਂ ਆਪਦਾ ਰੂਟੀਨ ਬਣਾਵਾਂਗੇ।
ਬਣਾਵਾਂਗੇ ਤਾਂ ਹੀ ਬੱਚਿਆਂ ਦਾ ਬਣੇਗਾ ਪਤਾ ਨੀ ਕਿਉਂ ਮੈਂ ਤੂੰ ਨਾ ਹੂੰ ਉੱਠ ਮੱਲ ਮਤਲਬ ਮੈਂ ਉੱਠਦੀ ਹਾਂ, ਮੇਰਾ ਦਿਲ ਬਹੁਤ ਕਰਦਾ ਮੇਰੀ ਫਰੈਂਡ ਕਹਿੰਦੀ ਆ ਤੂੰ ਉੱਠ ਮੈਂ ਵੋਕ ਸ਼ਾਮ ਨੂੰ ਤਾਂ ਜਾਂਦੀ ਆ ਉਹ ਕਹਿੰਦੀ ਤੂੰ ਸਵੇਰੇ ਚੱਲ। ਕਿਉਂਕਿ ਉਹ ਵਰਕਿੰਗ ਵਾਲੀ ਹੈ। ਤੇ ਮੈਂ ਨਾ ਸਵੇਰੇ ਜਦੋਂ ਉੱਠਦੀ ਹਾਂ ਤੇ ਮੇਰਾ ਸਰੀਰ ਨਾ ਮਤਲਬ ਬੋਡੀ ਮੇਰੀ ਸੈੱਟ ਨੀ ਰਹਿੰਦੀ, ਮਤਲਬ ਮੈਨੂੰ ਨੀਂਦ ਚੜੀ ਰਹਿੰਦੀ ਹੈ ਮਤਲਬ ਮੈਂ ਆ ਕੇ ਫਿਰ ਮੈਨੂੰ ਸੋਣਾ ਪੈਂਦਾ ਸੋ ਸਕਦੀ ਨੀ ਕਿਉਂਕਿ ਘਰ ਵੀ ਰੋਟੀ ਰੁਟੀ ਦੇਣੀ ਹੈ।
ਉਹ ਤਾਂ ਹੈ ਹੀ ਫਿਰ ਘਰ ਆ ਕੇ ਤੋ ਕੰਮ ਕਰਨਾ ਹੀ ਪੈਂਦਾ ਆਪਦੇ ਘਰ ਦਾ ਤਾਂ।
ਫਿਰ ਉਹ ਬਸ ਬੜੀ ਦਿੱਕਤ ਆ ਰਹੀ ਹੈ, ਦੇਖੋ ਫਾਇਦੇ ਤਾਂ ਹੈਗੇ ਆ ਕਿੰਨਾ ਸੋਹਣਾ ਸੁਹਾਵਣਾ ਠੰਡੀ ਠੰਡੀ ਹਵਾ, ਮੌਸਮ ਅੱਛਾ ਹਨਾ, ਪੰਛੀ ਚ ਚਾਰੇ ਹੁੰਦੇ ਹੈ। ਹਨਾ ਕੋਈ ਸਾਈਕਲਿੰਗ ਕਰ ਰਿਹਾ, ਕੋਈ ਵੌਕ ਕਰ ਰਿਹਾ, ਕੋਈ ਐਕਸਰਸਾਈਜ਼। ਕਰ ਰਿਹਾ। ਤੇ ਕਰਾਂਗੇ ਸ਼ੁਰੂ ਤੁਸੀਂ ਜਾਂਦੇ ਹੋ।
ਮੈਂ ਵੀ ਬਸ ਸੋਚਦਾ ਹਾਂ ਮੈਂ ਨਾ ਸ਼ਾਮ ਨੂੰ ਜਾਂਦੀ ਹਾਂ ਸਵੇਰੇ ਤੱਕ ਜਾਂਦੀ ਨੀ।
ਹੁਣ ਤਾਂ ਮੈਂ ਵੀ ਜਾਂਦੀ ਹਾਂ। ਬਸ, ਸਾਰੇ ਕਹਿੰਦੇ ਸਵੇਰੇ ਜਾਓ ਵੀ ਸਵੇਰੇ ਜਾਣ ਦੀ ਨਾ ਸੈਰ ਦੇ ਫਾਇਦੇ ਆ ਹੁਣ ਰੱਬ ਜਾਣੇ ਆ ਮੈਨੂੰ ਨੀ ਸਮਝ ਆਇਆ ਮੈਂ ਤੇ ਜਾ ਨਹੀਂ ਪਾਂਦੀ ਹ
ਤੇ ਮੈਂ ਵੀ ਕੋਸ਼ਿਸ਼ ਕਰਦੀ ਹਾਂ ਕਿ ਮੈਨੂੰ ਤਾਂ ਇਹ ਹੁੰਦਾ ਕਿ ਸਵੇਰੇ ਸਵੇਰੇ ਜਾਓ। ਸਗੋਂ ਨਾ ਮੈਂ ਇੱਕ ਦਿਨ ਥੋੜਾ ਜਿ ਔਖਾ ਲੱਗਦਾ ਫਿਰ ਉਸ ਤੋਂ ਬਾਅਦ ਧੀਰੇ- ਧੀਰੇ ਰੂਟੀਨ ਬਣ ਜਾਂਦਾ ਆਪਦੇ ਆਪ ਬਿਲਕੁਲ ਫਿਰ ਸਾਨੂੰ ਪਤਾ ਹੁੰਦਾ ਹੈ ਨਾ ਕਿ ਆ ਕੇ ਆਪ ਆਪਾਂ ਕੰਮ ਕਰਨਾ ਥੋੜ੍ਹੀ ਦੇਰ ਫਿਰ ਬੰਦਾ ਫੋਨ ਦਾ ਫਟਾਫਟ ਕੰਮ ਕੀਤਾ ਤਾਂ ਥੋੜਾ ਫਰੀ ਹੋ ਗਿਆ ਤਾਂ ਚੱਲ ਥੋੜ੍ਹੀ ਦੇਰ ਰੈਸਟ ਕਰ ਲਿਆ
ਕਰਾਂਗੀ ਮੈਂ ਵੀ ਇਸ ਤਰ੍ਹਾਂ ਹੀ ਕਰਾਂਗੀ ਹੁਣ ਜਿਵੇਂ ਨਾ ਪਤਾ ਕੀ ਹੈ ਸਾਰਾ ਇਹਨਾ ਅੱਜ ਕੱਲ ਸਾਰੇ ਤਾਂ ਸੌਖੇ ਹੋ ਗਏ ਆ ਮਸ਼ੀਨਾਂ ਵਾਲੇ ਹਨਾ ਐਕਸਰਸਾਈਜ਼ ਹੈ ਨੀ ਸਾਰੇ ਕਹਿੰਦੇ ਆ ਵੀ ਅਕਸਰ ਕਰੋ ਬੈਠੇ ਬੈਠੇ ਤੁਸੀਂ ਬੈਠੇ ਪਏ ਹੋ ਹਰ ਕੰਮ ਮਸ਼ੀਨੀ ਹੋ ਚੁੱਕੇ ਆ ਕਹਿੰਦੇ ਵੀ ਬਾਹਾਹਾਂ ਚਲਾਾਓ ਹੱਥ ਚਲਾਓ ਵੋਕ ਦੇ ਨਾਲ ਉਹ ਨਾਲ ਐਕਸਰਸਾਈਜ਼ ਵੀੁਣ ਕਹਿੰਦੇ ਆ ਯੋਗਾ ਵੱਲ ਵੀ ਕਹਿੰਦੇ ਆ ਵੀ ਯੋਗਾ ਵੀ ਕਰੋ
ਅੱਜ ਕਲ ਤਾਂ ਦੇਖੋ ਅੱਜ ਕਲ ਤਾਂ ਦੇਖੋ ਪਾਰਕ ਚ ਅਸੀਂ ਜਾਂਦੇ ਹਾਂ ਵੋਕ ਕਰਦੇ ਹਾਂ ਨਾਲ ਗਰਮੈਂਟ ਨੇ ਕਿੰਨੀ ਵਧੀਆ ਮਸ਼ੀਨਾਂ ਵੀ ਲਾ ਦਿੱਆਂ ਜਿੰਮ ਦੀ ਸਾਨੂੰ ਲੋੜ ਨਹੀਂ ਕਿ ਉੱਥੇ ਥੋੜਾ ਬਹੁਤ ਜਿਹੜਾ ਤੁਸੀਂ ਐਕਸਸਾਈਜ਼ ਵਗੈਰਾ ਕਰਨੀ ਆ ਕਰ ਲੋ ਸਾਡੇ ਇੱਥੇ ਤਾਂ ਪਾਰਕ ਚ ਬਹੁਤ ਵਧੀਆ ਮ
ਬਹੁਤ ਬਤ ਕਿਉਕਿ ਹਾਂਜੀ ਅੱਛਾ ਅੱਛਾ ਹਾਂਜੀ ਪਤਾ ਕੀ ਹੱਥ ਪੈਰ ਸਮ ਆਪਣੇ ਸਲਾਮਤ ਰਹਿੰਦੇ ਹੈ ਸਗੋਂ
ਸਹੀ ਗੱਲ ਹੈ ਤੁਹਾਡੀ ਬਿਲਕੁਲ
ਭਾਵੇਂ ਮੈਂ ਕਰਦੀ ਥੋੜ੍ਹੀ ਜਿਹੀ ਹਾਂ ਫਿਰ ਥੱਕ ਵੀ ਜਾਂਦੀ ਹਾਂ ਕਿਉਂਕਿ ਘਰ ਕੰਮ ਵੀ ਖੁਸ਼ ਤੇ ਫੇਿਰ ਸਾਰੇ ਕਹਿੰਦੇ ਵੀ ਕੰਮ ਤੋਂ ਇਲਾਵਾ ਨਾ ਆਪਣੀ ਐਕਸਰਸਾਈਜ਼ ਜ਼ਿਆਦਾ ਜ਼ਰੂਰੀ ਹੈ ਬੇਟੇ ਬੱਚੇ ਵੀ ਬੋਲਦੇ ਆ ਕਿ ਮੰਮਾ ਹੁਣ ਜਾਇਆ ਕਰੋ ਵੀ ਕੰਮ ਨੂੰ ਛੱਡ ਕੇ ਹੁਣ ਕੱਪੜੇ ਧੋਤੇ ਆ ਜਾਂ ਕੁਛ ਆ ਫਿਰ ਥੱਕ ਜਾਈ ਜਾ ਫੇਰ ਬਸ ਜਾਣ ਨੀ ਹੁੰਦਾ ਕਈ ਵਾਰੀ ਰਟੀ ਪੀ ਨੀ ਨੀ ਬਣ ਪਾਉਂਦਾ
ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਕਿ ਨਾ ਕਿ ਮਤਲਬ ਆਪਾਂ ਆਪਦਾ ਰੂਟੀਨ ਦੇ ਜੀ ਮੈਨੂੰ ਬਣਾਵਾਂਗੇ ਸਵੇਰੇ ਜਲਦੀ ਹਾਂਗੇ ਤਾਂ ਜਾਵਾਂਗੇ ਥੋੜ੍ਹਾ ਬਹੁਤ ਕਰਾਂਗੇ ਤਾਂ ਫਿਰ ਆ ਕੇ ਸਾਡਾ ਸਾਰਾ ਰੂਟੀਨ ਜਿਹਾ ਬਣ ਜਾਂਦਾ
ਹਾਂਜੀ ਬਿਲਕੁਲ ਬਿਲਕੁਲ ਸੁਸਤੀ ਜ ਬਣੀ ਰਹਿੰਦੀ ਹੈ ਕੰਮ ਵੀ ਲੇਟ ਹੁੰਦੇ ਹੈ ਕੰਮ ਵੀ ਲੇਟ ਹੁੰਦੇ ਹੈ ਹਾਂਜੀ ਕੰਮ ਵੀ ਉੱਠਣ ਨਾਲ ਜਲਦੀ ਹੋ ਜਾਂਦਾ ਹੈ ਕਰਾਂਗੇ ਕੋਸ਼ਿਸ਼ ਆਪਾਂ ਵੀ ਤੁਹਾਨੂੰ ਦੇਖ ਕੇ ਕਿ ਸ਼ਾਇਦ ਮੇਰਾ ਵੀ ਦਿਲ ਕਰ ਆਵੇ ਤੇਸੀਿਰ ਮੈਨੂੰ ਕੋਸ਼ਿਸ਼ ਕਰੇ ਨਾ ਮੈਨੂੰ ਉਠਾ ਦਿਆ ਕੋ ਮੈਨੂੰ ਮੋਟੀਵੇਟ ਹਾਂ ਹੋਰ ਕੀ ਮੈਨੂੰ ਬਸ ਉਹ ਅੱਜ ਹੋਰ ਹੁਣ ਬੱਚਿਆਂ ਨੂੰ ਛੁੱਟੀਆਂ ਤੇ ਮੈਂ ਸੋਚਦੀ ਹਾਂ ਚੱਲ ਬੱਚੇ ਵੀ ਕਰ ਰਹੀ ਹ ਹੁਣ ਉੱਠਣਾ ਨ ਯੀਨ ਹੈਗਾ ਆਪੇ ਉੱਠਦੇ ਰਹਿਣਗੇ ਜਾਂ ਕਈ ਵਾਰੀ ਸੋ ਜਾਣਗੇ ਬੱਚਿਆਂ ਨੂੰ ਵੀ ਲੈ ਜਾਈਏ
ਨਹੀਂ ਸਗੋਂ ਬੱਚਿਆਂ ਨੂੰ ਵੀ ਹੈ ਤੁਸੀਂ ਵੀ ਲੈ ਕੇ ਚੱਲਿਓ ਮੈਂ ਵੀ ਉਹਨਾ ਦਾ ਵੀ ਥੋੜ੍ਹਾ ਜਿਹਾ ਰੂਟੀਨ ਬਣ ਜਾਊਗਾ ਨਾ ਨਹੀਂ ਤਾਂ ਕੀ ਘਰੇ ਤਾਂ ਉਹ ਨੇ ਸ ਸਣਦਾ ਹੀ ਰਹਿਣਾ ਸਾਰਾ ਟਾਈਮ ਆਪਾਂ ਆਪ ਦਾ ਰੂਟੀਨ ਬਣਾਵਾਂਗੇ ਤਾਂ ਬੱਚਿਆਂ ਦਾ ਵੀ ਬਣਾ ਰੂਗਾ ਆਪਦੀ ਆਵਾਜ਼ ਨੀ ਆ ਰਹੀ ਬ ਰਹੀ ਗਬ ਹੈਲੋ ਹੈਲੋ ਅ ਕ ਆਵਾਜ਼ ਨਹੀਂ ਆ ਰਹੀ ਮੁਝੇ ਹੈਲੋ ਹੈਲੋ